ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ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
ਵਧੀਆ ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਹੋ
ਬਸ ਮੈਂ ਠੀਕ ਹਾਂ ਤੁਸੀਂ ਸੁਣਾਓ ਮੈਂ ਕਿਹਾ ਕਿੰਨੇ ਦਿਨ ਹੋ ਗਏ ਨੇ ਗੱਲ ਨੀ ਹੋਈ ਤੁਹਾਡੇ ਨਾਲ
ਹਾਂਜੀ ਉਹੀ ਮੈਂ ਵੀ ਇਹੀ ਸੋਚ ਰਹੀ ਸੀ ਮੈਂ ਕਿਹਾ ਬੜੇ ਚਿਰਾਂ ਬਾਅਦ ਤੁਹਾਡਾ ਅੱਜ ਫੋਨ ਆਇਆ
ਹਮ ਮੈਂ ਨਾ ਤੁਹਾਡੇ ਤੋਂ ਪੁੱਛਣਾ ਸੀ ਮੈਂ ਇੰਸਟਾਗ੍ਰਾਮ ਤੇ ਤੁਹਾਡੀ ਮੰਮੀ ਦਾ ਪੇਜ ਵੇਖਿਆ ਸੀ ਤੁਹਾਡੀ ਮੰਮੀ ਨੀਟਿੰਗ ਵਗੈਰਾ ਕਰਦੀ ਹੈਗੀ ਹੈ ਫਲਾਵਰਸ ਹਾਂ ਫਲਾਵਰਸ ਬੰਣੇ ਹੋਏ ਸੀ ਮਤਲਬ ਰੈਡ ਰੋਜਿਜ਼ ਬਣਾਏ ਹੋਏ ਸੀ ਹੇਅਰ ਬੈਂਡ ਹੇਅਰ ਕਲਿਪਸ ਬਣਾਏ ਹੋਏ ਸੀ ਬਹੁਤ ਸੋ ਝੋਨ ਬਣਾਏ ਹੋਏ ਸੀ ਇਹ ਸਾਰੀ ਮੰਮਾ ਤੁਹਾਡੀ ਖੁਦ ਬਣਾਉਂਦੀ ਹੈ ਚੀਜ਼ਾਂ
ਹਾਂਜੀ ਮ ਮੰਮਾ ਖੁਦ ਬਣਾਉਂਦੇ ਆ ਸਾਰੀ ਚੀਜ਼ਾਂ
ਅੱਛਾ ਜੀ ਤੇ ਤੁਸੀਂ ਫਿਰ ਮਤਲਬ ਆਪਣਾ ਬਿਜਨਸ ਇੱਕ ਤਰ੍ਹਾਂ ਦਾ ਤੁਸੀਂ ਓਪਨ ਕੀਤਾ ਪ ਹੋਇਆ ਹਨਾ
ਹਾਂਜੀ ਹਾਂਜੀ ਸਮ ਸਕੇਲ ਬਿਜਨਸ ਕੁਛ ਨੀ ਬਸ ਸਾਰ ਜਾਵੇ ਥੋੜਾ ਟਾਈਮ ਫਰੀ ਮਿਲ ਜਾਂਦਾ ਸੀ ਫਰੀ ਬੈਠਣ ਤੋਂ ਅੱਛਾ ਜੋ ਸਾਡਾ ਕੋਲ ਹੋਣਾ ਰਹਿਗਾ ਸੀ ਅਤੇ ਉਹਨੂੰ ਆਪਣਾ ਥੋੜ੍ਹਾ ਬਿਜਨਸ ਘੱਟ ਬਣਾ ਲਈਏ
ਤੇ ਤੁਹਾਡੀ ਮਾਮਾ ਨੇ ਕੋਈ ਵਰਕਰ ਵੀ ਲਗਾਏ ਹੋਏ ਨੇ
ਹਮ ਨਹੀਂ ਨਹੀਂ ਹਜੀ ਹਜੇ ਜਿਵੇਂ ਇਹ ਲਾਰਜ ਸਕ ਹੋਏ ਨਾ ਜਿਵੇਂ ਹੇ ਡ ਮ ਔਡਰ ਆਉਂਦੇ ਆ ਤੇ ਮੰਮਾ ਖੁਦ ਹੀ ਬਣਾ ਦਿੰਦੇ ਆ
ਅੱਛਾ ਅੱਛਾ ਨਹੀਂ ਬਹੁਤ ਸੋਹਣੇ ਡਿਜ਼ਾਇਨ ਹੈਗੇ ਜੀ ਫ ਜ ਤੁਹਾਡੀ ਮੰਮੀ ਮੈਂ ਕਹਿੰਦੀ ਹਾਂ ਬਈ ਮਤਲਬ ਬਚਪਨ ਤੋਂ ਕਰਦੇ ਹੋਣਗੇ ਹਨ ਹਨਾ ਕਿਉਂਕਿ ਇੰਨੀ ਸਫ਼ਾਈ ਇੰਨੀ ਫਿਨਿਸ਼ਿੰਗ ਤੁਸੀਂ ਕਹਿ ਲਓ ਥੋੜੇ ਦਿਨਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਤੇ ਆਉਂਦੀ ਨੀ ਹੈਗੀ ਇਹ ਤੇ ਸਾਲਾਂ ਦੀ ਮਿਹਨਤ ਹੁੰਦੀ ਹੈਗੀ ਹੈ
ਹਾਂ ਹਾਂ ਇਹਨਾਂ ਨੇ ਜਿਵੇਂ ਬਚਪਨ ਤੋਂ ਹੀ ਸਿੱਖਿਆ ਹੋਇਆ ਸੀ
ਅੱਛਾ
ਬਚਪਨ ਤੋਂ ਹੀ ਸਿੱਖਿਆ ਹੋਇਆ ਸੀ ਤੇ ਸਿੱਖਿਆ ਹੋਇਆ ਹੀ ਹੁਣ ਕਰਦੇ ਲਈ ਤੇ ਪਹਿਲੇ ਇੱਕ ਦੋ ਬਣਾਏ ਸ਼ੁਰੂ ਤੇਗੀ ਫਿਨਸ਼ਿੰਗ ਨਹੀਂ ਆਈ ਫਿਰ ਦੋ ਤਿੰਨ ਤੋਂ ਬਾਅਦ ਆਉਣੀ ਸ਼ੁਰੂ ਹੋ ਗਏ ਸੀ ਕਿਉਂਕਿ ਬਹੁਤ ਟਾਈਮ ਬਾਅਦ ਅਹ ਸ਼ੁਰੂ ਕੀਤਾ ਸੀ ਇਹਨਾਂ ਨੇ ਕੰਮ ਕਰਨਾ
ਜ ਮੈਂ ਦੇਖਿਆ ਹੈਗਾ ਸੀ ਉਹਦੇ ਵਿੱਚ ਆਈ ਥਿੰਕ ਉਹ ਵੀ ਹੈਗਾ ਸੀ ਆਈ ਥਿੰਕ ਸਪੈਕਸ ਫੋਲਡਰ ਵੀ ਹੈਗਾ ਸੀ ਤੁਹਾਡਾ ਜਿਵੇਂ ਉਹ ਸਪੋਰਟਸ ਹੋਲਡਰ ਵੀ ਬਣਾਏ ਹੋਏ ਸੀ ਹੇਅਰ ਕਲਿਪਸ ਵੀ ਬਣਾਈਆਂ ਸੀ ਮਤਲਬ ਬਹੁਤ ਅੱਛਾ ਅੱਛਾ ਸਮਾਨ ਬਣਾਇਆ ਸੀ ਹਨਾ ਜ ਮਤਲਬ ਉਹ ਚੀਜ਼ਾਂ ਹੋਈਆਂ ਸੀ ਜਿਹੜੀ ਸਾਡੀ ਡੇਲੀ ਯੂਜ ਦੇ ਵਿੱਚ ਕੰਮ ਆਉਣ ਵਾਲੀ ਚੀਜ਼
ਹਾਂਜੀ ਬਿਲਕੁਲ ਉਹੀ ਹੈਗੀੀਆਂ ਵੈਸੇ ਉਹ ਨਾ ਅਹ ਮੇਰੀ ਮੰਮਾ ਦਾ ਨੀ ਉਹ ਮੇਰੀ ਵਡੀ ਮੰਮਾ ਦਾ ਏ
ਅੱਛਾ ਅੱਛਾ ਅੱਛਾ ਅੱਛਾ ਤੁਹਾਡੀ ਵੱਡੀ ਮੰਮਾ ਦਾ ਹੈਗਾ ਉਹ
ਹਾਂ
ਅੱਛਾ, ਮੈਨੂੰ ਲੱਗਿਆ ਤੁਹਾਡੀ ਮੰਮਾ ਦਾ ਹੈਗੇ।
ਨਹੀਂ ਨਹੀਂ ਮੇਰੀ ਮੰਮਾ ਦਾ ਨਹੀਂ ਹੈਗਾ। ਮੇਰੀ ਵੱਡੀ ਮੰਮਾ ਦਾ ਹੈਗਾ ਮੇ ਮੇਰੀ ਮੰਮਾ ਦਾ ਮੇਰੀ ਮੰਮਾ ਸਟਿਚਿੰਗ ਕਰਦੇ ਆ
ਅੱਛਾ ਤੇ ਮਮਾ ਸਟੀਚ
ਹਾਂ।
ਅੱਛਾ ਤੇ ਮਤਲਬ ਫੇਰ ਕਿੰਨੇ ਮਤਲਬ ਪੂਰਾ ਬੁਟੀਕ ਖੋਲਿਆ ਏ ਘਰ ਹੀ ਮਤਲਬ ਕਰਦ
ਨਹੀਂ ਨਹੀਂ ਬੁਟੀਕ ਤੇ ਨਹੀਂ ਖੋਲ੍ਹਿਆਦਾ ਘਰ ਹੀ ਖੋਲਿਆ ਹੋਇਆ ਜਿਵੇਂ ਕਿ ਹੁਣ ਤੁਸੀਂ ਮੇਰੀ ਮੈਂ ਜੋ ਪਾਨੀ ਆ ਸੂਟ ਪਾਨੀ ਹਾਂ ਜਾਂ ਡਰੈਸ ਪਾਨੀ ਆ ਮੇਰੀ ਮੰਮਾ ਹੀ ਮੈਨੂੰ ਸੀ ਕੇ ਦਿੰਦੇ ਆ
ਅੱਛਾ ਤੇ ਮੰਮਾ ਤੁਹਾੜੀ ਕੀ ਕੀ ਸਟਿੱਚ ਕਰ ਲੈਂਦਾ ਹੁੰਦੇ ਨੇ ਵੈਸੇ, ਸਭ ਕੁੱਝ ਜਿਵੇਂ ਕਿ
ਸਭ ਕੁਝ ਜਿਵੇਂ ਕਿ ਸੂਟ ਹੋ ਗਿਆ ਡ੍ਰੈਸਿਸ ਹੋ ਗਈ ਕੋਟ ਸੈਟ ਹੋ ਗਿਆ ਹੋਰ ਕੀ ਕਹਿੰਦੇ ਆ ਕੁੜ ਹੋ ਗਈ ਮੇਰੀ ਮੰਮਾ ਲਹਿੰਗਾ ਵੀ ਬਣਾ ਲੈਂਦੇ ਆ, ਮੇਰੀ ਮੰਮਾ ਗਾਊਨ ਵੀ ਬਣਾ ਲੈਂਦੇ ਆ।
ਅੱਛਾ ਜੀ ਇੰਨੀ ਸਾਰੇ ਡਰੈਸਿਸ ਬਣਾ ਲੈਂਦੇ ਨੇ ਹਰ ਤਰ੍ਹਾਂ ਦੀ ਏਦਾਂ ਮਤਲਬ ਕੱਪੜਾ ਬਣਾ ਲੈਂਦੇ ਨੇ ਉਹ, ਹੈ!
ਹਾਂਜੀ ਹਰ ਤਰ੍ਹਾਂ ਦੇ ਕੱਪੜੇ ਬਣਾ ਲੈਂਦੇ ਨੇ ਜਿਵੇਂ ਕਿ ਸਾਨੂੰ ਜਿਵੇਂ ਕਿਸੇ ਦਾ ਫੰਕਸ਼ਨ ਏ ਸਾਨੂੰ ਅ ਬਜ਼ਾਰੋਂ ਸੂਟ ਨਹੀਂ ਪਸੰਦ ਆਵੇ ਤੇ ਅਸੀਂ ਕੀ ਕਰਨੇ ਹ ਕੋਈ ਅੱਛੀ ਜਿਹੀ ਦੁਕਾਨ ਜਾ ਕੇ ਨਾ ਫੈਬਰਿਕ ਲੈਨਡੇ ਆ ਹੈਵੀ ਫੈਬਰਿਕ ਲੈ ਕੇ ਓ ਮੇਰੀ ਮੰਮਾ ਘਰ ਬਣਾ ਦਿੰਦੇ ਆ।
ਦੇਖੋ ਕਿੰਨੀ ਅੱਛੀ ਗੱਲ ਹੈਗੀ ਬਾਜ਼ਾਰ ਦੇ ਵਿੱਚ ਜੇੜ੍ਹੇ ਟੇਲਰ ਹੈਗੇ ਨੇ ਦੋ ਦੋ-ਦੋ ਹਜ਼ਾਰ ਤਿੰਨ -ਤਿੰਨ ਹਜ਼ਾਰ ਰੁਪਇਆ ਲੈ ਕੇ ਮੈਂ ਕੈਨੀ ਡਰੈਸਸ ਬਣਾ ਕੇ ਦਿੰਦੇ ਹੈ ਤੇ ਦੇਖੋ ਕਿੰਨੀ ਸੇਵਿੰਗ ਹੋ ਜਾਂਦੀ ਹੋਈ ਗੀ ਵੀ ਇੱਕ ਤਰ੍ਹਾਂ ਦੀ ਇੱਥੋਂ ਵੀ ਬੰਦੇ ਦੀ
ਕੀ ਤੁਸੀਂ ਸੂਟ ਵੀ ਬਾਜ਼ਾਰੋ ਦੇਖੋ ਅ ਤਿੰਨ ਚਾਰ ਹਜ਼ਾਰ ਤੋਂ ਘੱਟ ਤੇ ਪਾਰਟੀਵੇਅਰ ਸੂਟ ਆਂਦਾ ਨੀ
ਓ ਤੇ ਹੈ ਈ
ਔਰ ਓਸ ਤੋਂ ਬਾਦ ਤੁਸੀਂ ਦੋ-ਦੋ ਹਜਾਰ ਅਪਨੀ ਸਵਾਈਆਂ ਵੀ ਦੋ ਤੇ ਸਾਡੀ ਸਵਾਈਆਂ ਤੇ ਬਚ ਜਾਂਦੀਆਂ।
ਹੂੰ ਹੂੰ ਨਈ ਅੱਛੀ ਗੱਲ ਐ ਸਗੋਂ ਏ ਹੁਨਰ ਹੋਨਾ ਚਾਈਦਾ ਤੇ ਤੁਸੀਂ ਵੀ ਸਿੱਖ ਰੇ ਓ ਮੰਮਾ ਕੋਲੋਂ ਸਟਿ
ਹਾਂਜੀ ਹਜੀ ਤੇ ਸੀਨਾ ਮਾਰ ਨੀਆਂ ਈ ਸਿੱਖੀਆਂ ਪਰ ਮੈਂ ਮੰਮਾ ਨੂੰ ਕੈ ਰੀ ਆ ਕਿ ਮੈਨੂੰ ਸਾਰੀ ਸਿਖਾ ਦੋ ਤੇ ਹੌਲੀ ਹੌਲੀ ਆ ਜੇਗੀ ।
ਹਾਂ ਚਲੋ ਤੁਹਾਡਾ ਅਗਰ ਇੰਟਰਸਟ ਹੈਗਾ ਦੇਖੋ ਮੇਨ ਤੇ ਇੰਟਰਸਟ ਹੋਣਾ ਚਾਹੀਦਾ ਕਿਸੇ ਵੀ ਚੀਜ ਚ ਅਗਰ ਤੁਹਾਡਾ ਇੰਟਰਸਟ ਹੈਗਾ ਤੇ ਅਪਨੇ ਆਪ ਤੁਹਾਨੂੰ ਓ ਚੀਜ਼ ਜ਼ਰੂਰ ਆਜੇਗੀ।
ਸਟਿਚਿੰਗ ਤੇ ਸਿੱਖ ਜਾ ਦੇਖੋ ਅੱਗੇ ਹੋ ਕੇ ਹੁਣ ਮੇਰੀ ਮੰਮਾ ਨੇ ਮੰਨ ਲਓ ਮੇਰੇ ਸੂਟ ਸੀਨ ਨੂੰ ਮਨਾ ਕਰਤਾ ਫੇਰ ਮੈਂ ਕਿਦੇ ਕੋ ਸੁਆਵਾਂਗੀ ਮੈਂ ਖੁਦ ਹੀ ਫੇਰ ਸੀ ਲਾਂਗੀ।
ਫੇਰ ਮੰਮਾ ਕ ਕਰਨ ਗੇ ਤੁਹਾਡੇ ਸੂਟ ਸਟਿਚ
ਨਈ, ਮਨ ਲੌ ਜੇ ਕਿ ਏ ਮੰਮਾ ਦੀ ਥੋੜੀ ਨਜ਼ਰ ਕਮਜ਼ੋਰ ਹੋ ਗਈ ਹੈਨਾ ਕਿਸੇ ਵਜ੍ਹੇ ਤੋਂ ਨਈ ਸੀ ਪਾਏ ਤੇ ਫੇਰ ਮੈਂ ਕੀ ਕਰਾਂਗੀ?
ਹਾਂ ਪ ਤਾਂ ਹੈ ਈ ਐ ਦੇਖੋ ਹਰ ਬੰਦੇ ਕੋਲ ਸਕਿੱਲ ਤੇ ਹੋਨਾ ਚਾਹੀਦਾ, ਹੈਨਾ। ਓਨਾਂ ਕੁਲ ਸਕਿੱਲ ਹੈਗੇ। ਤੇ ਦੇਖੋ ਤੁਹਾਨੂੰ ਸਟਿਚ ਕਰਕੇ ਦੇ ਰੇ ਨੇ ਤੁਹਾਡੇ ਕੋਲ ਵੀ ਏ ਸਕਿੱਲ ਹੋਣਾ ਚਾਹੀਦਾ ਹੈਗਾ ਮ ਹੁਣ ਸਕਿੱਲ ਅਗਰ ਕਿਸੇ ਬੰਦੇ ਕੋਲ ਕਿਸੇ ਵੀ ਚੀਜ਼ ਦਾ ਹੁੰਦਾ ਹੈ ਓ ਕ ਦੀ ਮਾਰ ਨੀ ਖਾਂਦਾ ਕਿਸੀ ਵੀ ਚੀਜ਼ ਤੋਂ
ਹਾਂਜੀ ਔਰ ਵੈਸੇ ਵੀ ਸਕਿੱਲ ਜਿੰਨੇ ਹੁਨ ਤੁਹਾਡੇ ਕੋਲ ਹੋਣ ਉਨੇ ਘੱਟ ਏ ਤੇ ਮੈਂ ਤੇ ਕੈਨੀ ਆ ਕਿ ਮੈਨੂੰ ਆਉਣੀ ਚਾਈਦੀ ਐ ਵੀ ਸਟਿਚਿੰਗ ਤੇ ਹਜੇ ਮੈਂ ਮਾਰ ਦਿੰਨੀ ਆ ਸੀਨਾ ਸੂਨਾ ਸਿੱਧੀ-ਸਿੱਧੀ ਸੀਨਾ ਤੇ ਆ ਜਾਂਦੀ ਐ ਮਾਰ
ਹੁਰ ਗਰਲਸ ਲਈ ਸਪੈਸ਼ਲੀ ਗਰਲਸ ਲਈ ਨਾ ਸਪੈਸ਼ਲੀ ਜੇੜਾ ਸਟਿਚਿੰਗ ਦਾ ਸਕਿੱਲ ਹੈਗਾ ਨਾ ਓ ਜਰੂਰ ਹੋਣਾ ਚਾਈਦਾ ਗਰਲਸ ਦੇ ਵਿੱਚ ਹੁਣ ਦੇਖੋ ਵਿਆਹ ਵਿਆਹ ਤੋਂ ਪਹਿਲੇ ਨਾ ਮੰਮੀ ਮੈਨੂੰ ਕੈਂਦੀ ਸੀ ਸਿੱਖ ਲੈ ਮੇਰਾ ਪਤਾ ਨੀ ਕਿਉਂ ਮਨ ਈ ਨੀ ਹੁੰਦਾ ਸੀ। ਕਿਸੇ ਨੂੰ ਸਿੱਖਣ ਦਾ ਤੇ ਹੁਣ ਮੈਂ ਵਿਆਈ ਗਈ ਹੁਣ ਮੈਨੂੰ ਬੋਤ ਦੁੱਖ ਹੁੰਦਾ ਹੈਗਾ ਕਿਉਂਕਿ ਮੈਂ ਅੱਛੀ ਖਾਸੀ ਪੜ੍ਹ ਲਿਖ ਗਈ ਚਲੋ ਹਰ ਚੀਜ਼ ਮੈਨੂੰ ਓਦੀ ਐ ਬਟ ਮੈਨੂੰ ਸਟੀਿਚਿੰਗ ਨੀ ਆਂਦੀ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਐ ਵੀ ਮੈਂ ਸਟੀਿਚਿੰਗ ਕਿਉਂ ਨੀ ਸਿੱਖੀ ਹੈਗੀ ਹੁਣ ਮੈਨੂੰ ਆਪਣੀ ਕੁੱਛ ਵੀ ਤੁਸੀਂ ਕੈ ਲੋ ਆਪਣੀ ਕਮੀਜ਼ ਨੂੰ ਟਾਈਟ ਕਰਨਾ ਹੁੰਦਾ ਜਾਂ ਕੋਈ ਖੁੱਲਾ ਕਰਨਾ ਨਾ ਹੁੰਦਾ ਤੇ ਉਸ ਲਈ ਵੀ ਮੈਨੂੰ ਟੇਲਰ ਨੂੰ ਦੇਣਾ ਪੈਂਦਾ
ਹਾਂ ਦੇਖੋ ਤੁਸੀਂ ਛੋਟੇ ਜੇ ਕੰਮ ਪਿੱਛੇ ਆਪਣੇ ਟੇਲਰ ਨੂੰ ਦਿੰਦੇ ਓ ਅਰ ਮੈਂ ਤੁਹਾਨੂੰ ਆਪਣੀ ਮੰਮਾ ਦਾ ਦੱਸ ਦਾ ਮੇਰੀ ਮੰਮਾ ਨਵਾਂ ਸੂਟ ਅਨਸਟਿਚ ਸੂਟ ਸਵੇਰੇ ਕੱਟਦੇ ਨੇ ਦੁਪਹਿਰੇ ਸੀਂਦੇ ਨੇ ਨਾਲ ਸ਼ਾਮੀ ਪਾ ਕੇ ਚਲੇ ਜਾਂਦੇ ਆ।
ਹੂੰ ਦੇਖੋ ਇਹੀ ਨਾ ਆਪਣਾ ਸਕਿੱਲ ਹੈਗਾ ਦੇਖੋ ਹੁਣ ਪੂਰੀ ਇੱਕ ਦਿਨ ਦੇ ਵਿੱਚ ਸੂਟ ਖੜਾ ਕਰਕੇ ਸਟਿਚ ਕਰਕੇ ਤੇ ਚਲੇ ਵੀ ਜਾਂਦੇ ਨੇ ਰਾਤੀ ਪਾ ਕੇ।
ਹੋਰ ਇਹ ਯਵਾ ਮੈਂ ਵੀ ਸਿੱਖਣਾ ਚਾਹੁੰਦੀ ਹਾਂ ਇਹ ਹੁਨਰ ਤੇ ਹੋਣਾ ਹੀਾ ਕੁੜੀਆਂ ਦੇ ਵਿੱਚ ਤੇ ਹੋਣਾ ਹੀ ਚਾਹੀਦਾ ਕਿਉਂਕਿ ਦੇਖੋ ਉਹ ਉਹਨਾਂ ਨੂੰ ਕੱਪੜੇ ਪਾਉਣ ਦਾ ਤੇ ਵੈਸੇ ਸ਼ੌਕ ਹੁੰਦਾ ਵੈਸੇ ਉਹਨਾਂ ਦੀ ਬੋਡੀ ਕਦੀ ਮੋਟੀ ਹੋ ਜਾਂਦੀ ਕਦੀ ਪਤਲੀ ਹੋ ਜਾਂਦੀ ਹੈ
ਹਮ
ਸੂਟ ਕਦੀ ਟਾਈਟ ਕਰਨਾ ਕਦੀ ਖੁੱਲ੍ਹਾ ਕਰਨਾ ਤੇ ਇਹ ਧਿਆਨ ਹੀ ਚਾਹੀਦੀ ਹੈ
ਕਹਿ ਰਹੇ ਬਿਲਕੁਲ ਸਹੀ ਕਹਿ ਰਹੇ ਹੋ
ਹਮ
ਤੇ ਮੰਮੀ ਤੁਹਾਡੀ ਕੀ ਸਟਿਚਿੰਗ ਚਾਰਜਿਸ ਕੀ ਲੈਂਦੇ ਨੇ ਮੰਮੀ ਤੁਹਾਡੀ
ਨਹੀਂ ਮੰਮਾ ਜ਼ਿਆਦਾ ਨੀ ਦੇਖੋ ਅਗਰ ਤੁਸੀਂ ਸਿੰਪਲ ਸੂਟ ਸਵਾਉਣਾ ਹੈ ਬਿਨਾਂ ਲਾਈਨਿੰਗ ਵਾਲਾ ਤੇ ਉਹ ਤੇ ਅਹ ਢਾਈ ਸੌ ਤਿੰਨ ਸੌ ਸੌਪੇ ਚ
ਅੱਛਾ
ਓਨਿੰਗ ਵਾਲਾ ਸਆਾਨ ਤੇ ਚਾਰ ਸੌ ਪੰਜ ਸੌ ਰਪਏ
ਅੱਛਾ ਅੱਛਾ ਤੇ ਅਗਰ ਡਰੈਸਿਸ ਵਗੈਰਾ ਸੋਣੀਆਂ ਹੈਗੀਆਂ ਨਾ ਮੈਂ ਤੁਹਾਨੂੰ ਦੇਖਿਆ ਸੀ ਪਤਾ ਨੀ ਤੁਹਾਡੀ ਇੰਸਟਾਗ੍ਰਾਮ ਤੇ ਤੁਸੀਂ ਪਤਾ ਨੀ ਇੱਕ ਵਾਈਟ ਕਲਰ ਦੀ ਫਰੋਕ ਜਿ ਪਾਈ ਹੋਈ ਸੀ ਚਿਕਨ ਦੀ ਬਹੁਤ ਸੋਹਣੀ ਲੱਗ ਰਹੀ ਸੀ ਉਹ ਮਾਰਕੀਟ ਵਾਲੀ ਹੈਗੀ ਸੀ ਤੁਹਾਡੀ ਮੰਮਾ ਨੇ ਬਣਾਈ ਸੀ
ਉਹ ਨਹੀਂ ਮੰਮਾ ਨੇ ਬਣਾਈ ਸੀ
ਹਾਂ ਦੇਖੋ ਕਿੰਨੀ ਸੋਹਣੀ ਬਣਾਈ ਸੀ ਉਹ
ਪਿੱਛੇ ਉਹ ਮੈਂ ਅੱਗੇ ਅੱਗੇ ਦੀ ਫੋਟੋ ਪਾਈ ਸੀ ਉਹਦੇ ਪਿੱਛੇ ਬੜਾ ਵੱਡਾ ਜਾਂ ਬੋ ਵੀ ਹੈਗਾ ਬੈਲਟ ਇਹ ਬੈਲਟ ਤੇ ਪਿੱਛੇ ਬਹੁਤ ਲੱਗਾ ਦਾ
ਅੱਛਾ
ਹਮ ਉਹ ਪਿੱਛੋਂ ਬੈਕ ਵੀ ਉਹਦੀ ਬੜੀ ਅੱਛੀ ਲੱਗਦੀ ਹੈ ਹਾਂ ਬੋ ਵੀ ਮੇਰੀ ਮੰਮਾ ਨੇ ਬਣਾਇਆ ਸੀ ਉਹ ਬੈਕ ਵੀ ਬੜੀ ਅੱਛੀ ਲੱਗਦੀ ਉਹ
ਹਮ ਹਮ
ਵੈਸੇ ਨਾ ਇਹ ਮੈਂ ਥੋੜ੍ਹੀ ਲੰਬੀ ਸਵਾਈ ਸੀ ਇਹ ਕਿਉਂਕਿ ਇਹ ਲੰਬੀ ਜ਼ਿਆਦਾ ਅੱਛੀ ਲੱਗਦੀ ਤੇ ਕੀ ਕਹਿੰਦੇ ਆ ਇਹ ਕੱਪੜਾ ਪਤਾ ਨੀ ਕੀ ਇਵੇਂ ਦਾ ਨਿਕਲਿਆ। ਇਹਨੂੰ ਅਸੀਂ ਵਾਸ਼ ਕੀਤਾ ਤੇ ਸ਼ਿੰਕ ਹੋ ਗਿਆ।
ਅੱਛਾ! ਤੇ ਫਿਰ ਜਿਹਦੇ ਕੋਲ ਤੁਸੀਂ ਲੀਤਾ ਸੀ ।ਉਹਨੂੰ ਕੰਪਲੇਂਟ ਨਹੀਂ ਕੀਤੀ।।
ਉਹਨੂੰ ਹੁਣ ਜਾਵਾਂਗੇ ਤੇ ਕੰਪਲੇਂਟ ਕਰਾਂਗੇ। ਤੇ ਇਹ ਕੱਪੜਾ ਨਾ ਥੋੜ੍ਹਾ ਉੱਚਾ ਹੋ ਗਿਆ। ਮਤਲਬ ਵੈਸੇ ਨੀ ਅਹ ਕਮਰ ਤੋਂ ਨਹੀਂ ਖਿਸਕਆ ਮਤਲਬ ਲੈਂਥ ਇੱਕ ਉਚਾ ਹੋ ਗਿਆ।
ਅੱਛਾ- ਅੱਛਾ।
ਤਾਂ ਹੀ ਨੀ ਰਹਿ ਗੀ। ਵਰਨਾ ਲੰਬੀ ਹੁੰਦੀ ਤੇ ਉਹ ਹੋਰ ਪਿਆਰੀ ਲੱਗਦੀ।
ਹਮ, ਕਈ ਨਾ ਦੇਖੋ ਕੱਪੜੇ ਦਾ ਨਹੀਂ ਪਤਾ ਹੁੰਦਾ ਹੈਗਾ ਨਾ। ਕੱਪੜੇ ਦਾ ਤਾਂ ਦੇਖੋ ਵੈਸੇ ਕੋਈ ਭੇਦ ਨੀ ਹੈਗਾ।
ਹਹ ।ਤਹੀ ਨਾ ਔਨਲਾਈਨ ਨਾ ਜ, ਮੰਗਵਾਉਂਦੀ ਵੀ ਨੀ ਹੈਗੀ ।ਅਸੀਂ ਔਫਲਾਈਨ ਜਾ ਕੇ ਕੇ ਫੈਬਰਿਕ ਖਰੀਦ ਲੈਂਦੇ ਹਾਂ।
ਇਹ ਅੱਛੀ ਗੱਲ ਏ, ਅਗਰ ਤੁਹਾਨੂੰ ਸਟਿਚਗ ਖੁਦ ਆਉਂਦੀ ਹੈਗੀ ਹੈ ਤੁਹਾਡੇ ਨੇੜੇ- ਤੇੜੇ ਅੱਛੇ ਰੇਟ ਤੇ ਫੈਬਰਿਕ ਮਿਲ ਜਾਂਦਾ ਹੈ ਦੇਖੋ, ਫੇਰ ਤੇ ਬੰਦਾ ਪਾਗਲ ਹੀ ਹੋਏਗਾ। ਜੋ ਓਨਲਾਈਨ ਬੰਦਾ ਔਡਰ ਕਰਕੇ ਮੰਗਵਾਏਗਾ। ਔਨਲਾਈਨ ਤੇ ਵੈਸੇ ਵੀ ਕੱਪੜੇ ਦੀ ਕੁਆਲਿਟੀ ਨੀ ਅੱਛੀ ਹੁੰਦੀ ਹੈਗੀ ਬਹੁਤ ਹੀ ਨਾ ਚਿਪ
ਸਾਰੇ ਜੋ ਮਾਂ ਟੀਚਰ ਵੀ ਹੁੰਦੇ ਆ। ਮਾਂ ਟੀਚ ਜਦ ਸਾਡੇ ਕੋਲੁਰ ਹੈਗਾ ਅਂ ਖੁਦ ਕਿਂ ਸੀ ਬੰਦਾ ਪਾਗਲ ਹੀਏ ਨਾ ਫਿਰ ਪੈਸੇ ਫੂਕ ਰਿਹਾ ਉੱਥੇ
ਉਹ ਤੇ ਹੈ ਹੀ ਹੈ। ਉਹ ਤੇ ਹੈਗੀਏ। ਦੇਖੋ ਮਾਰਕੀਟ ਦੀ ਫੈਬਰਿਕ ਕਿੰਨਾ ਸਸਤਾ ਮਿਲ ਜਾਂਦਾ ਹੈਗਾ। ਤੇ ਉਹਨੂੰ ਦੇਖੋ ਆਪਣੀ ਤੁਸੀਂ ਕ੍ਰੀਏਟੀਿਵਿਟੀ ਕਰਕੇ ਆਪਣਾ ਤੁਸੀਂ ਲਗਾ ਕੇ ਤੇ ਆਪਣਾ ਤੁਸੀਂ ਇਹਨੂੰ ਤਿਆਰ ਕਰ ਲਓ ਡਰੈਸ। ਪਰ ਤੁਹਾਡੀ ਇੰਨੇ ਸਸਤੇ ਰੇਟ ਦੇ ਵਿੱਚ ਡਰੈਸ ਤਿਆਰ ਹੋ ਜਾਂਦੀ ਹੈ। ਜਿਹੇ ਤਹਾਨੂੰ ਦੋ ਸੌ ਤਿੰਨ ਸੌ ਸੌ ਰੁਪਏ ਦੇ ਵਿੱਚ ਹੀ ਤੁਹਾਡੀ ਡਰੈਸ ਤਿਆਰ ਹੋ ਜਾਂਦੀ। ਹੁਣ ਮਾਰਕੀਟ ਦੇ ਜਿਹੜੀ ਪੰਦਰਾਂ ਸੌ, ਅਠਾਰਾਂ ਸੌ ਰੁਪਏ ਦੀ ਮਿਲਦੀ ਹੈ ਨਹੀਂ।
ਦੋ ਸੌ, ਤਿੰਨ ਸੌ ਤੇਰੇ ਪੰਦਰਾਂ ਸੌ, ਅਠਾਰਾਂ ਸੌ ਤੁਹਾਡੀ ਮੰਨ ਲਓ ਪੰਜ ਸੌ, ਛੇ ਸੌ ਤਿਆ। ਸ।
ਹ। ਹਾਂ ਪੰਜ- ਛੇ ਸੌ ਮਨ ਲੋ, ਮੈਂ ਜ਼ਿਆਦਾ ਹੀ ਕੱਟ ਬੋਲਤ ਹੈ। ਚਲੋ ।ਹੋਰ, ਨਾਸ਼ਤਾ ਵਗੈਰਾ ਤੁਸੀਂ ਕਰ ਲਿਆ।
ਅ, ਹਾਂਜੀ -ਹਾਂਜੀ ਕਰ ਲ।
ਅੱਛਾ।
ਗਰਮੀ ਤਾਂ ਬਹੁਤ ਹੋਏਗੀ ਇਸ ਕਰਕੇ ਕੁਛ ਖਾਇਆ- ਪੀਆ ਜਾਂਦਾ ਨੀ।
ਹਮ।
ਹਮ।
ਹੋ ਤੇ ਹੈ ਹੀ।
ਤੁਸੀਂ ਕਰ ਲੇ ਨਾਸ਼ਤਾ।
ਮੈਂ ਤੇ ਨਾਸ਼ਤਾ ਕਰ ਲਿਆ। ਚਲੋ, ਠੀਕ ਹੈ ਜੀ। ਮੈਂ ਤੁਹਾਨੂੰ ਕਰਦੀ ਹਾਂ ਫਿਰ ਹੁਣ ਜੀ, ਸਤਿ ਸ੍ਰੀ ਅਕਾਲ ਜੀ।